ਹਾਂਜੀ
ਸਤਿ ਸ੍ਰੀ ਅਕਾਲ ਜੀ, ਹਾਂਜੀ ਦੱਸੋ
ਕੀ ਹਾਲ ਚਾਲ
ਵਧੀਆ ਵਧੀਆ ਤੁਸੀਂ ਸੁਣਾਓ
ਵਧੀਆ ਜੀ ਹੋਰ ਕੀ ਕਰ ਰਹੇ ਸੀ, ਤੁਸੀਂ ਮੈਂ ਸੋਚ ਪੁਛਾ, ਅਹ ਮੈਂ ਇਹ ਜੂਨ ਚ ਨਾ ਆਪਣੇ ਬੱਚਿਆਂ ਨੂੰ ਕਲਾਸਾਂ ਵਗੈਰਾ ਚ ਪਾਾਨੀਆਂ ਨੇ, ਡਾਂਸ, ਕਲਾਸ ਸਵੀਮਿੰਗ ਕਲਾਸ ਮੈਂ ਕਿਹਾ ਚੱਲ ਮੈਂ ਤੁਹਾਨੂੰ ਫੋਨ ਕਰਕੇ ਪੁੱਛ ਲਾਂ ਤੁਸੀਂ
ਹਾਂਜੀ, ਵਧੀਆ ਹਾਂਜੀ, ਹਾਂਜੀ ਕੋਈ ਗੱਲ ਨੀ ਮੈਂ ਵੀ ਭੇਜ ਦਾਂਗੀ ਵਧੀਆ ਗੱਲ ਹੈਵੇ ਹਾਂ ਹਾਂਜੀ ਹੋਰ ਦੱਸੋ ਬੱਚੇ ਸਕੂਲ ਗੇਪੇ ਨੇ
ਹਾਂ, ਛੋਟੀ ਗੁੜੀਆਂ ਦੇ ਤਾਂ ਇਹਦੇ ਸਕੂਲ ਖਤਮ ਹੋ ਗਿਆ ਛੁੱਟੀਆਂ ਪੈ ਗਈਆਂ ਵੱਡਾ ਬੱਚਾ ਗਿਆ ਉਹਦਾ ਸਕੂਲ
ਅੱਛਾ, ਅੱਜ ਸਾਡੇ ਇੱਕ ਬੱਚੇ ਨੇ ਵੀ ਬੜਾ ਤੰਗ ਕੀਤਾ ਵਾ ਜਾਣ ਵੇਲੇ ਕਹਿੰਦਾ ਮੈਂ ਨੀ ਜਾਣਾ ਹਾਂਜੀ ਜਿਹੜੀ ਮੇਰੀ ਜਿਹੜੀ ਮੇਰੀ ਬੇਟੀ ਐਵੇ ਜੇ ਮੇਰੀ ਗੜੀ ਐਵੇ ਉਹ ਵੀ ਰੋਣ ਲੱਗ ਗਈ ਸੀ ਕਹਿੰਦੀ ਮੈਂ ਨੀ ਜਾਣਾ ਸਕੂਲ ਫੇਰ ਇਹਦੇ ਦਾਦੂ ਨੇ ਭੇਜ ਦਿੱਤਾ ਸਕੂਲ ਚਣੋ ਰੋ ਰੋ ਕੇ ਗਈ ਉਹ ਵੀ ਅੱਜ
ਹਾਂ, ਬੱਚੇ ਛੋਟੇ ਬੱਚੇ ਛੁੱਟੀਆਂ ਹੋ ਗਈਆਂ ਨਾ ਉਸ ਉਸ ਦਿਨ ਅਸੀਂ ਕਿਉਂ ਜਾਈਏ।
ਹਾਂਜੀ- ਹਾਂਜੀ ਉਹ ਗੱਲ ਨਾ ਹੁਣ ਬੱਚਿਆਂ ਨੂੰ ਕੌਣ ਸਮਝਾਏ ਘਰ ਬਹਿ ਕੇ ਇਹਨਾਂ ਨੇ ਫੋਨ ਤਾਂ ਦੇਖਣੇੇ ਨੇ ਹੋਰ ਕਰਨਾ ਕੀ ਇਹਨਾਂ ਨੇ ਘਰ ਬਹਿ ਕੇ
ਤਾਂਹੀ ਤਾਂ ਤ ਮੈਂ ਤੁਹਾਨੂੰ ਕਲ ਕੋਲ ਕੀਤਾ ਮੈਂ ਕਿਹਾ ਤੁਹਾਡੇ ਬੱਚੇ ਵੀ ਸ਼ਰਾਰਤੀ ਨੇ ਮੈਂ ਕਿਹਾ ਚਲ ਪੁੱਛਾਂ ਕੋਈ ਸੀ ਕਲਾਸ ਤੁਹਾਡੇ ਕੋਲ ਹੈ ਕੋਈ ਨੇੜੇ ਤੇੜੇ ਤੁਹਾਡੇ ਘਰ ਦੇ
ਹਾਂਜੀ- ਹਾਂਜੀ, ਹਾਂਜੀ ਮੈਨੂੰ ਮੈਨੂੰ ਆਏ ਦਿ ਨੇ ਇੱਕ ਦੋ ਤ ਤਿੰਨ ਚਾਰ ਮੈਸਜ ਚ ਆਏ ਤੇ ਹੋਣੇ ਮੈਨ ਵਟਸਐਪ ਤੇ ਕੋਈ ਨੀ ਮੈਂ ਤੁਹਾਨੂੰ ਭੇਜਦਾਂਗੀ ਇੱਕ ਵਾਰੀ ਤੁਹਾਨੂੰ ਮੈਂ ਤੁਸੀਂ ਵੇਖ ਲੈਦਾ ਸ਼ਾਇਦ ਮੈਂ ਕੀ ਡਿ ਡਿਲੀਟ ਵੀ ਨਾ ਕਰਤੇ ਓ ਨਾ
ਅੱਛਾ ਨਹੀਂ ਡਾਂਸ ਕਲਾਸ ਦੀ ਗੱਲ ਕਰ ਰਹੀ ਹਾਂ ਮੈਂ ਡਾਂਸ ਸਮਰ ਕੈਂਪ ਠੀਕ ਉਹ ਤੇ ਮੈਨੂੰ ਵੀ ਬਹੁਤ ਮੈਂ ਨੀ ਮੈਂ ਨੀ ਭੇਜਣਾ ਚਾਹੁੰਦੀ ਉਹ ਦੇਖੋ ਹੁਣ ਛੁੱਟੀਆਂ ਕਿਉਂ ਪਈਆਂ ਨੇ ਕਿ ਤਾਂ ਕਿ ਗਰਮੀ ਚ ਘਰ ਬੈਠਣ ਬਾ ਲੂਆਂ ਚੱਲਦੀ ਪਈਆਂ। ਇਸ ਕਰਕੇ ਛੁੱਟੀਆਂ ਪੈਣਾ ਹੁਣ ਅਸੀਂ ਫਿਰ ਗਰਮੀ ਦੇ ਵਿੱਚ ਫੇਰ ਭੇਜ ਦੇਵਾਂਗੇ ਬੱਚਿਆਂ ਨੂੰ ਫੇਰ ਗਰਮੀ ਲੱਗ ਜਾ ਕੀ ਫਾਇਦਾ ਸ਼ਾਮ ਵੇਲੇ ਠੰਡੇ ਵੇਲੇ ਭੇਜਣਾ ਕਿੱਧਰੇ ਕੋਈ ਕਲਾਸ ਹੋ ਕੋਈ ਤੇ ਮੈਨੂੰ ਦੱਸਣਾ ਜ਼ਰੂੂਰ
ਹਾਂ, ਕੋਈ ਗੱਲ ਨੀ ਤੁਹਾਨੂੰ ਦੱਸਾਂਗੀ ਜ਼ਰੂਰ ਦੱਸਾਂਗੀ ਪਹਿਲਾਂ ਹੁਣ ਛੁੱਟੀਆਂ ਦਾ ਫ਼ਾਇਦਾ ਵੀ ਤੇ ਹੋਣਾ ਚਾਹੀਦਾ ਹ ਮੇਰਾ ਬੇਟਾ ਵੇ ਉਹ ਵਿੱਚੋਂ ਅਗਰ ਬਾਹਰ ਹੀ ਫਿਰਦਾ ਹੋ ਸਾਈਕਲ ਸਾਈਕਲ ਚਲਾਉਂਦਾ ਹੋ ਲਗਾਤਾਰ ਹੁਣ ਮੈਂਥੋ ਟਿਊਸ਼ਨ ਕੱਢਿਆ ਮੈਂ ਕਿਹਾ ਟਿਊਸ਼ਨ ਨਿਕਲੋ ਹੋਰ ਛੁੱਟੀ ਆਉਂਦੀ ਹੈ ਸਕੂਲ ਦੀ ਨਾਲ ਜੁੜ ਜਨੀ ਕ ਬਾਹਰ ਖੇਡਣ ਲੱਗ ਜਾਂਦੇ ਨੇ ਸੜਕਾਂ ਤੇ ਹੁਣ ਅਸੀਂ ਗਾਲਾਂ ਵੀ ਕੱਢ ਹਾਂ ਅਸੀਂ ਗਾਲਾਂ ਵੀ ਕੱਢਣੇ ਹਾਂ ਨਾ ਜਾਓਗੇ ਫਿਰ ਜਵਾਬ ਦਿੰਦੇ ਨੇ
ਹਾਂਜੀ, ਹਾਂ ਗੁੱਸਾ ਤਾਂ ਕਰਨਾ ਪੈਂਦਾ ਉਥੇ
ਹੁਣ ਟੁਸ਼ਣ ਗਿਆ ਦਾਵੇ ਹੁਣ ਸਾਢੇ ਬਾਰਾਂ ਵਜੇ ਆਏਗਾ, ਫੇਰ ਆਉਂਦੇ ਨਾਲ ਉਹਨੇ ਸਾਈਕਲ ਚਲਾਣ ਲੱਗ ਜਾਂਦੀ ਏ
ਹਾਂ ਫਿਰ ਕਹਿਣਾ ਨੀ ਮੰਨਣਾ ਬੱਚਿਆਂ ਨੇ
ਹਾਂ, ਬੱਚਿਆਂ ਨੇ ਕਹਿਣਾ ਤਾਂ ਮੰਨਦੇ ਹੀ ਨੀ ਨਾ ਹੈ। ਉਹ ਤੇ ਕਹਿੰਦੇ ਨੇ ਤੁਸੀਂ ਤਾਂ ਬੋਲੀ ਜਾਓ
ਬਸ ਬੱਚਿਆਂ ਨੂੰ ਥੋੜ੍ਹਾ ਪਤਾ ਕੀ ਲੂ ਕੀ ਚੀਜ਼ ਏ ਤੇ ਉਹ ਬਸ ਤੁਸੀਂ ਨਾਲ ਨਾ ਬਚ ਚ ਨੂੰ ਉਹ ਦਿੰਦੇ ਰਹਾ ਕੋ ਨਿੰਬੂ ਪਾਣੀ ਦੇ ਘਰ ਕੁਝ ਗੁਲੂਕੋਸ ਰੱਖੋ।
ਗੁਲੂਕੋਸ਼ ਰੱਖਿਆ ਦਾ ਸੀ, ਗੁਲੂਕੋਸ਼ ਰੱਖਿਆ ਦਾ ਸੀ ਅਸੀਂ ਗਏ ਹਾਂ ਬਾਹਰ ਦਸ ਦਿਨ ਲਾ ਕੇ ਆਇਆ, ਅੱਗੇ ਮੇਰੀ ਦਰਾਣੀ ਨੇ ਚੁੱਕ ਕੇ ਬਾਹਰ ਸੁੱਟ ਤੇ ਨੇ ਮਨ
ਉਹ ਭਾਈ ਸਾਹਿਬ।
ਐਕਸਪਾਇਰੀ ਹੀ ਹੋ ਗਿਆ ਹੋਣਾ ਐਕਸਪਾਇਰੀ ਹੋ ਗਿਆ ਹੋਣਾ। ਐਕਸਪਾਇਰੀ ਸੀ। ਹਾਂ ਮੈਂ ਬੀ ਐਕਸਪਾਇਰੀ ਨਾ ਹੋ ਤਦ ਹੀ ਓਹਨੇ ਸੁਟਿਆ ਹੋਣਾ। ਉਹ ਅਵਏ ਥੋੜੇ ਨਾ ਸੁੱਟ ਦੇ ਗੀ।
ਨਹੀਂ ਮੰਮੀ ਵੈਸ ਕਹਿੰਦੀ ਪਈ ਸੀ ਠੀਕ ਸੀ ਹੁਣ ਪਤਾ ਨੀ ਕਿਉਂ ਸੁਟਿਆ ਵੇ। ਉਹ ਕਹਿੰਦੀ ਫਰਿੱਜ ਗੰਦ ਪਿਆ ਰਹਿੰਦਾ ਵੇਂ। ਕੋਈ ਸਾਫ਼ ਤਾਂ ਕਰਦਾ ਨੀ ਜਦੋਂ ਉਹ ਸਾਫ਼ ਕਰਨ ਲੱਗੀਦੀ ਸਾਰਾ ਸਮਾਂਨ ਬਾਹਰ ਸੁੱਟ ਦਿੰਦੀ ਹੈ। ਹੁਣ ਕਿਹਾ ਹੋਵੇ ਇਹਨਾਂ ਦੇ ਪਾਪਾ ਨੂੰ ਮੈਂ ਕਿਹਾ ਲੈ ਕੇ ਆਓ।
ਹਾਂ ਹਾਂ ਨਹੀਂ ਆਪੇ ਲਿਆਓ ਤੁਹਾਡਾ ਚੱਕਰ ਨੀ ਲੱਗਦਾ ਬਾਜ਼ਾਰ ਕੈਮਿਸਟ ਵਾਲੇ ਕੋਲ ਮਿਲ ਜਾਏਗਾ ਸੋਨ ਨੱਬੇ ਰੁਪਏ ਦਾ ਮਿਲੇਗਾ। ਤੁਹਾਡਾ ਬੱਚਾ ਘੁੰਮਦਾ ਗਰਮੀ ਚ
ਹਾਂਜੀ। ਨਹੀਂ ਹੁਣ ਇਸ ਟਾਈਮ ਤੇ ਜਾਇਆ ਨੀ ਨਾ ਜਾਂਦਾ। ਬਾਜ਼ਾਰ ਸ਼ਾਮੀ ਜਾਵਾਂਗੇ ਛੇ ਵਜੇ ਤੋਂ ਬਾਅਦ। ਕਿਉਂਕਿ ਇਸ ਤੋਂ ਕੰਮ ਬੜੇ ਹੁੰਦੇ ਨੇ ਸਵੇਰੇ ਸਵੇਰੇ। ਫਿਰ ਸਾਨੂੰ
ਹਾਂ ਸਵੇਰੇ ਪਾਈ ਸਦੇ ਹਾਂ ਕੀ ਬਣਾਇਆ ਤੁਸੀਂ।
ਮੈਂ ਤਾਂ ਅੱਜ ਛੋਲੇ ਚੋਲ ਬਣਾ ਲੱਗੀ ਸੀ ਅੱਜ। ਤੁਸੀਂ
ਮੈਂ ਛੋਲੇ ਚੋਲ ਬਣਾ ਹੀ ਲੈ ਨੇ।
ਨਹੀਂ ਮੈਂ ਤਾਰ ਕੇ ਆਈ ਹਾਂ ਮੰਮੀ ਨੂੰ ਕਿਹਾ ਸੀ ਤਰ ਦਿਓ। ਮੰਮੀ ਕਹਿੰਦੀ ਹਲੇ ਮੇਰੇ ਕੋਲ ਟਾਈਮ ਨੀ ਹੈ। ਬਾਅਦ ਚ ਤਾਰਾ ਗਏ ਮੈਂ।
ਬਸ ਮੇਰੀ ਮਦਰ ਇਨਲੋ ਨੇ ਤਰਤੇ ਸੀ ਤੇ ਬਸ ਮੈਂ ਤੜਕਾ ਲਾਤਾ ਚਾਵਲ ਬਣਾਤੇ ਨੇ
ਅੱਛਾ ਨਹੀਂ ਮੈਂ ਤਰ ਕੇ ਆਈ ਹਾਂ ਵਿੱਚ ਸਮਾਨ ਸਮੂਨ ਪਾਏਦੇ ਨੇ ਸਿਟੀਆਂ ਬੁਲਦੀਆਂ ਪਈਆਂ ਨੇ ਹੁਣ ਉਹ ਚਾਰ ਪੰਜ ਛੀਆਂ ਬੋਲ ਜਾਣਗੇ ਤੇ ਮਦਨ ਲੋਓ ਮੇਰੇ ਬੰਦ ਕਰ ਦੇਣਗੇ ਫਿਰ
ਠੀਕ ਹੈ
ਹੋਰ ਦੱਸੋ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ
ਮੈਂ ਬਸ ਬਸ ਵਿਹਲੀ ਸੀ ਮੈਂ ਇਸ ਵਕਤ ਵਿਹਲੀ ਨਹੀਂਹੈਗੀ ਵੈਸੇ ਮੈਂ ਸਵੇਰ ਦੇ ਕੰਮ ਲੱਗੀ ਤੇ ਆ ਬ ਕਿਸੇ ਨੂੰ ਕਿਸੇ ਨੂੰ ਫੋਂ ਕਰ ਕੇ ਪੁੱਛੀ ਜਾ ਰਹੀ ਹੈ ਕੋਈ ਕਲਾਸਾਂ ਦੱਸੋ ਕੋਈ ਟਿਊਸ਼ਨ ਦੱਸੋ ਕੁਛ ਦੱਸੋ ਬਾਕੀ ਦੱਸਦੇ ਪਏ ਨੇ ਇੱਕ ਦੋ ਨੇ ਦੱਸੀਆਂ ਕਲਾਸਾਂ ਇੱਕ ਨਾ ਬਹੁਤ ਸਸਤੀ ਜੇਹੀ ਹੈਗੀ ਵੀ ਇੱਕ ਟੀਚਰ ਮੈਂ ਸੁਣਿਆਵੇ ਡਾਂਸ ਸਿਖਾਂਉਦੀ ਹੈ।
ਅੱਛਾ
ਤ ਮੈਂ ਸੋਚਿਆ ਆਪਣੀ ਕੁੜੀਆਂ ਨੂੰ ਭੇਜਾਂਗੀ ਤੁਹਾਨੂੰ ਪਤਾ ਫੀਸਾਂ ਬਹੁਤ ਬਹੁਤ ਮਹਿੰਗੀਆਂ ਫੀਸਾਂ ਮੇਰਾ ਬੇਟਾ ਹਾਂ ਸਵੀਵਿੰਗ ਕਲਾਸ ਚ ਜਾਂਦਾ ਮੇਰਾ ਬੇਟਾ ਨਾ
ਇੰਗਲਿਸ਼ ਸਪੀਕਿੰਗ ਕੋਰਸ ਪਾਏ ਦਾ ਸੀ ਆਪਣੇ ਡੋਟਰ ਨੂੰ ਮੈਂ ਫ ਮੈਂ ਟੂ ਥਾਉਜੈਂਡ ਵੀ ਦਿੱਤਾ ਪਿਆ
ਹਮ
ਫੇਰ ਵੀ ਪੁੱਛ ਪੁੱਛਣ ਲੱਗੀ ਹੁਣ ਯਾਂ ਤੇ ਬਲੈਂਕ ਹੋ ਜਾਂਦੀ ਬਿਲਕੁਲ ਹੀ
ਥੋੜਾ ਅ ਹਾਂ
ਫੇਿਰ ਮੈਂ ਕਿਹਾ ਤ ਹੁਣ ਫਿਰ ਕਹਿੰਦੀ ਪਈ ਏ ਪਾ ਦੋ ਮੈਨੂੰ ਮੈਂ ਕਿਹਾ ਨਹੀਂ ਹੁਣ ਨੀ ਪਾਉਣਾ ਹੁਣ ਤੂੰ ਕਿੱਥੇ ਹੋਰ ਹੀ ਦੇਖ ਜਿਹਦੀ ਐ ਮੇਰੀ ਬੇਟੀ ਦੀ ਐ ਵੇ ਟਿਊਸ਼ਨ ਵਾਲੀ ਹੈ ਵੇ ਉਹ ਹੁਣ ਬਾਹਰ ਚੱਲੀ ਹੈ
ਅੱਛਾ ਜੀ
ਆਪਣੇ ਪੇਕੇ ਚੱਲੇ ਨੇ ਹੁਣ ਫੇਰ ਦੇਖਾਂਗੇ ਹੁਣ ਕੀ ਕਰਾਂ ਹੁਣ ਤਿੰਨੋ ਬੱਚੇ ਫੇਰ ਘਰ ਬਹਿ ਗਏ ਨੇ
ਇਹੀ ਟੈਨਸ਼ਨਾ ਹਉਂਦੀਆਂ ਛੁੱਟੀਆਂ ਦੀ ਨਾ
ਹਮ ਅਜ ਉਹ ਕਹਿੰਦੇ ਪਏ ਸੀ ਮੰਮਾ ਲੈ ਜੋ ਅੱਜ ਕਿੱਧਰੋਂ ਲੈ ਜੋ, ਨਾਨੀ ਹਾਊਸ ਲੈ ਚਲੋ ਅੱਜ। ਮੈਂ ਤਾਂ ਦੇਖਣੇ ਆ ਕਿਉਂਕਿ ਅੱਜ ਮੈਂ ਮੇਰੀ ਵੀ ਹੋਰ ਤਬੀਅਤ ਠੀਕ ਨੀ ਨਾ ਹੈ ਕੱਲ ਦੀ। ਮੋਸ਼ਨ ਵਗੈਰਾ ਲੱਗੇ ਦੇ ਨੇ ਅੱਜ ਕੋਲਡ ਮੋਸ਼ਨ
ਨਹੀਂ, ਮੈਨੂੰ ਮੈਨੂੰ ਵੀ ਲੂਜ ਮੋਸ਼ਨ ਲੱਗੇ ਦੇ ਸੀ ਆਪਣੇ ਆਪ ਹੀ ਠੀਕ ਹੋ ਗਏ ਨੇ ਮੈਂ ਕੀ ਕੀਤਾ ਗੁਲੂਕੋਜ਼ ਵਾਲਾ ਪਾਣੀ ਪੀਤਾ ਬਸ ਤੁਸੀਂ ਵੀ ਇੰਝ ਕਰੋ।
ਹਾਂ, ਮੈਂ ਵੀ ਤੇ ਲੈ ਕੇ ਆਣੀ ਹਾਂ ਆਹੋ ਇਹਨਾਂ ਦੇ ਪਾਪਾ ਨੂੰ ਵੀ ਕਹਿੰਦੀ ਆ ਲੈ ਕੇ ਜਾਂਦੇ ਨੇ ਜਾ ਕੇ। ਮੈਂ ਤਾਂ ਪੇਟ ਚ ਬਹੁਤ ਜ਼ਿਆਦਾ ਦਰਦ ਹੋਇਆ ਤਾਂ ਪਇਆ ਨਹੀਂ ਨਹੀਂ ਗੈਸ ਨਹੀਂ ਨਾ ਮੈਂ ਕੋਈ ਪਾ। ਚੁੱਕਦੀਆਂ ਨਾ ਉਹ ਮੇਰਾ ਬੇਟਾ ਐ ਨਾ ਉਹ ਰਾਤੀ ਜਾ ਕੇ ਦਾਦੂ ਕੋਲ ਸੌ ਜਾਂਦਾ ਜਾ ਕੇ। ਕੇ। ਤੇ ਉਹਦੇ ਕਰਕੇ ਮੈਂ ਦੋ ਦੋ ਵਜੇ ਰਾਤੀ ਸੋਨੀ ਆ। ਮੈਂ ਵਿਚ ਵੇਖਣ ਜਾਣੀ ਆ। ਤੇ ਆਂਦਾ ਹੀ ਨਹੀਂ ਮੈਂ ਦਾਦੂ ਕੋਲ ਸੋਣਾ ਦਾਦੂ ਕੋਲ ਸੋਣਾ ਫੇਰ ਰਾਤੀ ਦੋ ਵਜੇ ਢਾਈ ਵਜੇ ਚੁੱਕ ਕੇ ਕਮਰੇ ਚ ਲੈ ਕੇ ਆਣੀ ਨਾ ਮੈਂ ਜਦੋਂ ਭਾਰ ਚੁੱਕਣੀ ਨਾ ਮੇਰੀ ਧਰਨ ਪੈ ਜਾਂਦੀ ਹੈ ਨਾਲ ਹੀ।
ਹੂੰ।
ਪੇਟ ਬੜਾ ਦਰਦ ਸੀ। ਤੇ ਫਿਰ ਮੈਂ ਰਾਤੀ ਮੇਰੀ ਮੇਰਾ ਮੱਲਿਆ ਨੀ ਮਲਬ ਤੇਜ਼ ਤੇਜ ਰਾਤੀ ਬੜਾ ਰਿਲੈਕਸ ਫੀਲ ਹੋਇਆ
ਉਹ ਫਿਰ ਉਹ ਆਪਣੀ ਜਗ੍ਹਾ ਤੇ ਆ ਗਿਆ ਅਗਲਾ
ਹਾਂ ਫੇਰ ਮੋਸ਼ਨ ਵੀ ਰਾਤੀ ਲੱਗੇ ਹੋ ਰਾਤ ਜਾਂਦੀ ਰਹੀ ਹਾਂ ਕੋਈ ਢਾਈ ਵਜੇ ਗਈ ਫਿਰ ਚਾਰ ਵਜੇ ਗਈਆਂ ਫਿਰ ਸਵੇਰੇ ਜਾ ਕੇ ਠੀਕ ਹੋਈ ਫਿਰ ਮੈਂ
ਅੱਛਾ
ਹਾਂਜੀ
ਬਸ ਮੈਂ ਸੀ ਕਿ ਤੁਹਾਡੇ ਘਰ ਕੀੜੀਆਂ ਵਗੈਰਾ ਹੈਗੀਆਂ ਕੋਈ
ਕੀੜੀਆਂ ਨਹੀਂ ਪਹਿਲੇ ਨਹੀਂ ਲਾਲ ਕੀੜੀਆਂ ਤੇ ਨਹੀਂ ਸੀ ਕਾਲੀ ਕੀੜੀਆਂ ਸੀ ਉਹਦੇ ਨਾਲ ਅੰਡੇ ਦਿੰਦੀਆਂ ਨਾ ਜਿਹੜੀਆਂ ਉਹ ਸੀ
ਕੀ ਹਾਲ ਹੈ ਤੁਹਾਡਾ ਫੇਰ ਕੀ ਹਾਲ ਕੀਤਾ ਉਹਦਾ
ਨਹੀਂ ਉਹ ਤੇ ਆਪਣੇ ਆਪ ਚਲੀ ਜਾਂਦੀਆਂ ਨੇ ਅੰਡੇ ਦੇਖ ਕੇ ਸੜਕ ਚੂਹੀਆਂ ਬੜੀਆਂ ਨੇ
ਸਾਡੇ ਘਰ ਅਸੀਂ ਕੀੜੀਆਂ ਤੋਂ ਬਹੁਤ ਦੁਖੀਆਂ ਬਹੁਤ ਜ਼ਿਆਦਾ ਅਸੀਂ ਇੱਕ ਚੀਜ਼ ਨਹੀਂ ਰੱਖ ਸਕਦੇ ਤੁਸੀਂ ਮੰਨਿਓ ਮੇਰਾ ਜਿੰਮ ਦਾ ਬੈਗ ਪਿਆ ਦਾ ਅਸੀਂ ਠੀਕ ਹੈ ਮੈਂ ਫੋਨ ਤੇ ਗੱਲ ਕਰਦੇ ਕਹ ਆਪਣਾ ਜਿੰਮ ਬੈਗ ਖੋਲਿਓ ਕਿੜੀਆਂ ਪਰੀਆਂ ਦੀਆਂ ਬੈਗ ਵਿੱਚ ਦੇਖੋ
ਅੱਛਾ ਨਹੀਂ ਨਹੀਂ ਸਾਡੇ ਤੇ ਤਾਂ ਸਾਡੇ ਤੇ ਤਾਂ ਚੂਈਆਂ ਬੜੀਆਂ ਨੇ ਅੱਜ ਮੰਮੀ ਨੇ ਕੋਈ ਜਗ੍ਹਾ ਸਾਫ਼ ਕੀਤੀ ਜਾਵੇ ਉੱਧਰ ਚੂਹੀਆਂ ਨੇ ਬੱਚੇ ਦਿੱਤੇ ਦੇ ਨੇ ਉਹ ਵੀ ਥੋੜੇ ਵੱਡੇ ਵੱਡੇ ਹੋਗੇ ਨੇ ਭੱਜਣ ਆ ਗਏ ਸੀ ਤੇ ਫਿਰ ਮੰਮੀ ਫਿਰ ਬੋਲੀ ਇਹ ਨਾ ਬੋਲੀ ਸਾਨੂੰ ਵੀ ਉਹਨਾਂ ਨੂੰ ਵੀ
ਅੱਛਾ ਤੇ ਉਹ ਚੂਹੀਆਂ ਤੁਹਾਡੇ ਘਰ ਨੇ ਤੇ ਤੁਹਾਨੂੰ ਬੋਲਣ ਦਾ ਕੀ ਕੀ ਮਤਲਬ
ਨਹੀਂ ਹੁਣ ਕੀ ਸਾਡੇ ਕਮਰੇ ਚ ਵੀ ਬੈਠ ਥੱਲੇ ਵੜ ਜਾਂਦੀਆਂ ਨੇ ਆਵਾਜ਼ਾਂ ਕਰਦੀਆਂ ਰਾਤੀ ਬੜੀ ਆਵਾਜ਼ ਆਉਂਦੀ ਕਮਰੇ ਚ ਤੇ ਹੁਣ ਕੀ ਕਰ ਸਕਦੇ ਆ ਤੇ ਫੇਰ ਕਦੀ ਬਾਰੀਆਂ ਚ ਮਾਰ ਜਾਂਦੇ ਨੇ ਕਦੇ ਬਾਹਰ ਚਲੇ ਜਾਂਦੇ ਨੇ ਹੁਣ ਕਿਹਾ ਹੋਵੇ ਕਿਸੇ ਨੂੰ ਕਿ ਚੂਈ ਦੇ ਮਤਲਬ ਕਾਰਡ ਲਿਆ ਦਿਓ ਉਹ ਲੈ ਕੇ ਆਉਣਗੇ ਤਾਂ ਨਾ ਜੈਨਸ ਲੋਕ
ਹਾਂ ਕਈ ਲੋਕ ਘਰ ਦੇ ਕੰਮ ਕਰਦੇ ਨੇ ਕਈ ਲੋਕ ਘਰ ਦੇ ਕੰਮ ਨਹੀਂ ਕਰਦੇ ਸਾਡੇ ਘਰ ਦੇ ਤਾਂ ਬੜੇ ਸ਼ਰੀਫ ਨਹੀਂ ਜਿੰਨਾ ਮਰਜ਼ੀ ਕਹਿ ਲਓ ਕੰਮ ਕਰ ਦਿੰਦੇ ਨੇ
ਨਹੀਂ ਸਾਡੇ ਘਰ ਦੇ ਬੰਦੇ ਕੰਮ ਹੀ ਨੀ ਕਰਦੇ ਪਾਣੀ ਵੀ ਨੀ ਪੀ ਸਕਦੇ ਆਪਣੇ ਆਪ ਉਹ ਤੇ ਬਾਜਾਂ ਮਾਰਦੇ ਰਹਿਣਗੇ ਪਾਣੀ ਦੇ ਦੋ ਉਥੇ ਰਸੋਈ ਚ ਘੁੰਮ ਕੇ ਫੇਰ ਬਾਹਰ ਆ ਜਾਂਦੇ ਨੇ ਪਾਣੀ ਦੇ ਦੋ ਪਾਣੀ ਦੇ ਦੋ ਅਸੀਂ ਕਹਿਨੇ ਆ ਰਸੋਈ ਚ ਅਸੀਂ ਕਹਿੰਦੇ ਆ ਰਸੋਈ ਚ ਘੁੰਮ ਕੇ ਤਾਂ ਗਏ ਹੋ ਸਾਹਮਣੇ ਗਿਲਾਸ ਪੇ ਫਰਿੱਜ ਪਿਆ ਕੱਢੋ ਦ ਪੀਲਓ ਜਰੂਰੀ ਜਨਾਨੀਆਂ ਨੇ ਤਾਂ ਵੀ ਕਰਨਾ ਪਿਆ
ਬ ਕਈ ਆਦਤ ਹੁੰਦੀ ਏ ਹਾਂ ਆਪਣੇ ਆਪ ਹੀਦਾ ਮਤ ਅੱਚਾ ਨਹੀ ਆਤਾ ਆਦਤ ਪਈ ਹੁੰਦੀ ਹੈ, ਤਾਂਗ ਕਰਨ ਦੀ ਨਾ ਹਾਂ ਹੁਣ ਮੈਂ ਵੀ ਕਿਚਨ ਵਿੱਚ ਖੜੀ ਰਹਿੰਦੀ ਆ, ਕੋਈ ਚੀਜ਼ ਖਾਂਦੇ ਵੀ ਹੁੰਦੀ ਆ, ਡੂੰਗਾ ਕਿੱਥੇ ਬੋਲ ਕਿੱਥੇ ਵੇ ਮੈਂ ਕਿਹਾ ਬਿਲਕੁਲ ਸਾਹਮਣੇ ਪਿਆ ਡਰੋਅਰ ਕਿਉਂ ਹੈਗੇ ਨੇ ਖੁੱਲੋ ਇਹਨੂੰ ਮੈਂ ਕਿਹਾ ਬਿਲਕੁਲ ਸਾਹਮਣੇ ਪਿਆ ਡਰੋਅਰ ਕਿਉਂ ਹੈਗੇ ਨੇ ਖੋਲੋ ਇਹਨੂੰ ਦੇਖੋ ਥੱਲੇ ਪਿਆ ਦਾ ਸਭ ਪਤਾ ਮੇਰੇ ਦਿਓਰ ਆਪਣਾ ਕਰ ਲੈਂਦੇ ਮੇਰੇ ਹਸਬੈਂਡ ਕੁਛ ਨੀ ਕਰਨਗੇ
ਸਾਡੇ ਤਾਂ ਦਿਓਰ ਵੀ ਨੀ ਕਰਦਾ ਹਸਬੈਂਡ ਦਾਦੂ ਵੀ ਨੀ ਕਰਦੇ ਇਹਨਾਂ ਦੇ ਤਾਂ ਕੋਈ ਕੰਮ ਨੀ ਕਰਦਾ
ਅੱਛਾ
ਕੋਈ ਕੰਮ ਨੀ ਕਰਦਾ
ਸਹੀ ਬ ਤੁਸੀਂ ਜਨਾਨੀਆਂ ਨੇ ਸਿਰ ਚਾੜਿਆ ਤਾਂ
ਉਹ ਦਾਦੀ ਆ, ਨਾ ਮੰਮੀ ਨੇ ਕੀਤਾ ਸਾਰਾ ਕੁਛ ਮੰਮੀ ਆਪਣੇ ਟਾਈਮ ਤੇ ਆਪ ਕੰਮ ਕਰ ਲੈਂਦੀ ਸੀ ਨਾ ਆਪਣੇ ਜਮਾਨੇ ਤੇ, ਹੁਣ ਮੰਮੀ ਸੋਚਦੀ ਉਹ ਬੱਚੇ ਸੋਚਦੇ ਉਹ ਜ਼ਮਾਨਾ ਚੱਲਦਾ ਪਿਆ ਵੇ
ਸਹੀ ਹੈ, ਸਹੀ ਹੈ
ਦਿਓ ਰਹਿਵੇ ਉਹ ਅੰਦਰ ੜੇਗਾ ਪਾਣੀ ਦੇ ਦੋ, ਪਾਣੀ ਦੇ ਦੋ, ਪਾਣੀ ਦੇ ਦੋ
ਹਾਲੇ ਸਾਰੇ ਸੁ ਤੇ ਆਉਣਗੇ ਦੁਪਹਿਰ ਵੇਲੇ ਆਪਣੀ ਵਾਈਫ ਨੂੰ ਉਠਾ ਕੇ ਪਾਣੀ ਮੰਗਦਾ ਵਧੀਆ ਮੰਗਦਾ ਤੂੰ ਰਸੋਈ ਚੌ ਘੁੰਮ ਕੇ ਆ ਜਾ ਮੇਰੇ ਨਾਲ ਤੇ ਲੜਾਈ ਹੋਈ ਦੀ ਏ ਨਾ ਮੈਨ ਤੇ ਉਠਾਦਾ ਨੀ ਏ, ਮੇਰੇ ਨਾਲ ਲੜਾਈ ਹੋਈਦੀ ਮੇਨ ਤੇ ਉਠਾਦਾ ਨਾ ਮੈਨ ਬੁਲਾਦਾ ਪਿਆ ਵੇ, ਅਜ ਕੱਲ ਮੇਰਾ ਦਿਓਰ
ਅੱਛਾ ਚਲੋ ਕੋਈ ਨੀ ਦੱਸਣਾ ਫਿਰ ਤੁਸੀਂ ਦਸ ਬਸ ਵਧੀਆ
ਮੈਂ ਵਧੀ ਬ ਵਿਹਲੀ ਹੋ ਕੇ ਹੁਣ ਆਈ ਆ, ਹੁਣ ਰਸੋਈ ਚ ਜਾਵਾਂਗੀ।
ਬ ਮੈਂ ਰਸੋਈ ਦਾ ਕੰਮ ਨਿਪਟਾ ਕੇ ਹੁਣ ਕਮਰੇ ਚ ਆਈ ਹਾਂ ਹੁਣ ਕਮਰਾ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਕਮਰਾ ਸਾਫ਼ ਕਰ ਰਹੀ ਹਾਂ ਡਸਟਿੰਗ ਕਰ ਰਹੀ ਹਾਂ, ਸੈਟਿੰਗ ਕਰ ਰਹੀ ਹਾਂ ਸਾਰੀ ਚਲੋ ਚਲੋ ਮੈਂ ਤੁਹਾਨੂੰ ਕਰਨੀ ਆ
ਹਾਂਜੀ-ਹਾਂਜੀ ਠੀਕ ਹੈ, ਠੀਕ ਓਕੇ ਬਾਏ ਬਾਏ।